ਹੈਲੋ।
ਹੈਲੋ।
ਹੈਲੋ।
ਹਾਂਜੀ ਸ਼ਸੀ਼ ਕਾਲ।
ਸਾ਼ਸੀ਼ ਕਾਲ ਜੀ ਸਾ਼ਸੀ਼ ਕਾਲ ਹੋਰ ਸੁਣਾਓ ਕਿਵੇਂ ਔ?
ਬਸ ਵਧੀਆ ਹੋਰ ਤੁਸੀ ਸੁਣਾਓ ਕਿਵੇਂ ਓ?
ਬਸ ਠੀਕ-ਠਾਕ ਹੈ ਜੀ।
ਅੱਸਾ਼ ਜੀ, ਹੋਰ ਕੀ ਕਰਦੇ ਸੀ? ਹੁਣੇ ਚਾਹ ਪੀ ਕੇ ਹੱਟੇ ਆਂ ਹੱਲੇ।
ਅੱਛਾ ਜੀ, ਠੀਕ ਏ ਠੀਕ ਏ, ਮੈਂ ਵੀ ਕੰਮ ਤੇ ਸੀਗਾ ਹੁਣ। ਤੇ ਮੈਂ ਵੀ ਚਾਹ ਪੀਤੀ ਸੀ ਹੁਣ ਥੋੜ੍ਹਾ ਟੈਮ ਪੈਲਾਂ।
ਅੱਛਾ। ਰੋਟੀ ਖਾਲੀ ਸੀ ਤੁਸੀਂ?
ਹਾਂਜੀ-ਹਾਂਜੀ ਰੋਟੀ ਤਾਂ ਖਾ਼ ਲੀ਼ ਸੀ।
ਓਕੇ-ਓਕੇ।
ਰੋਟੀ ਖਾਧੀ ਨੂ ਦੋ ਘਾੰਟੇ ਹੋ ਗੇ।
ਠੀਕ ਆ ਠੀਕ ਆ, ਹੋਰ ਸੁਣਾਓ?
ਹੋਰ ਵਧੀਆ ਜੀ ਤੁਸੀ ਸੁਣਾਓ ਕੀ ਕਰਦੇ?
ਕੁੱਛ ਨੀ ਬਸ ਥੋਨੂੰ ਕਈ ਤਾਂ ਜਾਦੇ ਚਾਹ ਪੀ ਕੇ ਹਟੇ ਸੀ ਬਸ ਸੀ ਬੈਠੇ।
ਅੱਛਾ ਜੀ ਅੱਛਾ।
ਹਾਂਜੀ।
ਸਬਜ਼ੀ ਬਣਾਣੀ ਆਂਦੀ ਆ ਤਾਂਨੂ?
ਹਾਂਜੀ ਹਾਂਜੀ, ਬਨਾ ਲੈਂਨੀ ਆਂ ਮੈਂ।
ਠੀਕ
ਹਾਂਜੀ।
ਮੈਂ ਵੈਸੇ ਤਾਂ ਹਰ ਕੋਈ ਸਬਜ਼ੀ ਬਨਾ ਲੈਨੀ ਆਂ। ਪਿੰਡੀਆਂ, ਆਲੂ, ਸਾਰੀਆਂ ਸਬਜ਼ੀਆਂ ਬਨਾ ਲੈਂਨੀ ਆਂ। ਤੇ ਚੌਲ ਵੀ ਬਨਾ ਲੈਂਨੀ ਆਂ ਮ ਬ ਮਸਾਲੇ ਆਲੇ ਸਾਰਾ ਕੁਸ਼ ਬਣਾ ਲੈਂਨੀ ਐਂ ਕੋਈ ਮਤਲਬ। ਪ੍ਰੌਬਲਮ ਨਈਂ।
ਅੱਛਾ, ਭਿੰਡੀਆਂ ਵਾਸਤੇ ਮੈਂ ਵੀ। ਕੱਲ੍ਹ-ਪਰਸੋਂ ਸੋਚ ਰਿਹਾ ਸੀ ਬਣਾਉਣ ਦਾ। ਪਰ ਭਿੰਡੀਆਂ ਦੇ ਵਿੱਚ ਮੈਨੂੰ ਇਹ ਦੱਸੋ। ਉਹ ਅਦਰਕ ਲਸਨ ਪੈਂਦਾ ਐ?
ਨਈ ਨਈ ਨਈ ਪੈਂਦਾ।
ਨਹੀਂ ਪੈਂਦਾ?
ਨਹੀਂ, ਮਤਲਬ ਮੈਂ ਜੋ ਭਿੰਡੀਆਂ ਬਣਾਨੀ ਆ, ਮੈਂ ਪਿਆਜ ਵਾਲੀਆਂ, ਬਣਾਨੀ ਆ। ਟਮਾਟਰ ਵੀ ਨੀ ਮੈਂ ਪਾਉਂਦੀ।
ਅੱਛਾ ਜੀ।
ਹਾਂਜੀ ਵੈਸੇ ਤਾਂ ਪੈਂਦਾ ਹੀ ਨੀ ਭਿੰਡੀ ਚ ਪਿਆਜ। ਹਾਂ, ਲਸਣ ਤੇ ਹਾਂ ਅਦਰਕ।
ਟਮਾਟਰ ਵੀ ਨੀ ਪੈਂਦਾ ਮੈਨੂੰ ਲਗਦਾ ਸ਼ਾਇਦ ਹਨਾ।
ਨਹੀਂ ਉਹ ਆਪਣੇ ਤੇ, ਅਜੇ ਆਪਣੇ ਨੂੰ ਪਾਣਾ ਆਪਾਂ ਪਾ ਵੀ ਸਕਦੇ ਹਾਂ?
ਮਤਲਬ, ਸਾਡੇ ਵੀ ਨਾ, ਕੋਈ ਜ਼ਿਆਦਾ ਖੱਟਾ ਖਾ ਕੇ ਖੁਸ਼ ਨਈ, ਮਤਲਬ ਟਮਾਟਰ ਵਾਲੀਆਂ ਚੀਜ਼ਾਂ।
ਅੱਛਾ ਜੀ।
ਇਸ ਕਰਕੇ ਫੇਰ ਮੈਂ ਨਹੀ ਪਾਉਂਦੀ। ਹਾਂਜੀ-ਹਾਂਜੀ। ਹੋਰ ਤੁਸੀ ਸੁਣਾਓ, ਤੁਸੀ ਕੀ ਕੀ ਬਣਾ ਲੈਂਨੇ ਓ?
ਮੈਂ ਤੇ ਰੋਟੀ ਬਣਾ ਲੈਂਦਾ ਦਾਲ ਬਣਾ ਲੈਂਦਾ। ਤੇ ਬਾਕੀ ਸਬਜੀ ਗੋਭੀ ਬਣਾ ਲੈਂਦਾ।
ਅੱਛਾ ਜੀ, ਗੋਭੀ ਕਿਵੇਂ ਬਣਾਉਦੇ ਹੋ ਦੱਸ ਦਿਓ?
ਗੋਭੀ ਤਾਂ ਵੈਸੇ ਨੋਰਮਲ ਤਰੀਕੇ ਨਾਲ ਹੀ ਬਣਾਨਾ ਵਾਂ ਸਾਰਾ ਕੁਛ ਜਿੱਦਾਂ। ਪਹਿਲਾਂ ਥੋੜ੍ਹਾ ਜਿਹਾ ਜੀਰਾ ਪਾ ਕੇ ਤੇਲ ਚ ਤੇ ਉਸ ਤੋਂ। ਬਾਅਦ ਜੀਰੇ ਤੋਂ ਬਾਅਦ ਥੋੜ੍ਹਾ ਜਿਹਾ ਉਹ ਪਾਉਂਦੇ ਆ ਕੀ ਕਹਿੰਦੇ ਉਹਨੂੰ। ਅਦਰਕ ਲਸਣ।
ਹਾਂਜੀ
ਤੇ ਥੋੜਾ ਜਿਹਾ ਪਿਆਜ ਤੇ। ਫਿਰ ਟਮਾਟਰ ਉਹ ਚੰਗੀ ਤਰ੍ਹਾਂ ਤੜਕਾ ਲਾ ਕੇ ਵਿੱਚ ਗੋਭੀ। ਸੁੱਟਦੀ ਆ ਵਿੱਚ ਥੋੜੀ ਹਲਦੀ ਪਾ ਲੈਂਦੇ ਹਾਂ।
ਹਾਂਜੀ, ਹਾਂਜੀ ਅੱਛਾ, ਅੱਛਾ।
ਤੇ ਮਸਾਲੇ ਮੈਂ ਜਿਆਦਾ ਖਾਂਦਾ ਨੀਗਾ ਤਾਂ ਕਰਕੇ ਮੈਂ ਜਿਆਦਾ ਪਾਉਂਦਾ ਨਹੀ।
ਠੀਕ ਆ, ਹਾਂਜੀ ਨਾਲੇ ਮਸਾਲੇ ਖਾਣੇ। ਵਧੀਆ ਵੀ ਨਹੀਂ ਹੁੰਦੇ ਜ਼ਿਆਦਾ ਹਨਾ ਮਤਲਬ ਆਪਣੇ ਨੂੰ ਤਕਲੀਫ਼ ਦਿੰਦੇ ਨੇ।
ਹਾਂਜੀ ਹਾਂਜੀ ਬਿਲਕੁਲ ਜੀ ਤਾਂ ਹੁਣ ਤਾਂ ਖਾਈ ਜਾਂਦੇ ਹਾਂ। ਹੁਣ ਖਾ ਲਏ ਪਰ ਇਹਦਾ ਬਾਅਦ ਵਿੱਚ ਰਿਜ਼ਲਟ ਖ਼ਰਾਬ ਹੁੰਦਾ। ਇਹਦੇ ਕਰਕੇ ਇਹ ਮਸਾਲਿਆਂ ਨੂੰ ਅਵੋਇਡ ਕਰੋ ਜਿੰਨਾ ਹੋ ਸਕਦਾ ਉਨਾ ਅਵੋਇਡ ਕਰੋ।
ਹਾਂਜੀ, ਹਾਂਜੀ ਸਹੀ ਕਿਹਾ।
ਤੁਸੀਂ ਕੰਮ ਹੀ ਖਾਂਦੇ ਕੇ ਜਿਆਦਾ ਖਾਂਦੇ?
ਅ ਸੱਚੀ ਦੱਸਿਆ ਤਾਂ ਨਾ ਅਸੀਂ ਜਿਆਦਾ ਸਪਾਇਸੀ ਖਾਂਦੇ ਹਾਂ ਤੇ ਨਾ ਜ਼ਿਆਦਾ ਅਸੀਂ ਮਸਾਲੇ ਮਸੂਲੇ ਖਾਂਦੇ ਹਾਂ। ਜਿੰਨੀ ਨੋਰਮਲ ਰੋਟੀ ਸਬਜ਼ੀ ਹੋਵੇ ਉਨੀ ਨੋਰਮਲ ਖਾਂਦੇ ਹਾਂ।
ਜੀ ਨਹੀਂ ਸਪਾਈਸੀ ਤਾਂ ਮੈਂ ਬਹੁਤ ਖਾਂਦਾ ਬਟ ਮੈਂ ਲਾਲ ਮਿਰਚ। ਲਾਲ ਮਿਰਚ ਨਹੀਂ ਖਾਂਦਾ, ਸਿਰਫ ਹਰੀ ਮਿਰਚ ਖਾਂਦਾ।
ਅੱਛਾ ਨਹੀਂ ਅਸੀਂ ਜ਼ਿਆਦਾ ਸਪਾਇਸੀ ਵੀ ਨਹੀਂ ਖਾਂਦੇ।
ਤੁਸੀ ਲਾਲ ਮਿਰਚ ਯੂਜ ਕਰਦੇ ਹੋ ਜਾਂ ਹਰੀ?
ਹਾਂਜੀ
ਹਰੀ।
ਮੈਂ ਕਿਹਾ ਅਸੀਂ ਜ਼ਿਆਦਾ ਮਤਲਬ ਸ ਸਪਾਈਸੀ ਨਹੀਂ ਮਤਲਬ ਪਾਉਂਦੇ ਵੀ ਹਏ ਤਾਂ ਹਰੀ ਮਿਰਚ ਹੀ ਪਾਉਂਦੇ ਹਾਂ ਹਰੀ ਮਿਰਚ। ਹਰੀ ਮਿਰਚ ਵਧੀਆ ਹੁੰਦੀ ਹੈ ਲਾਲ ਮਿਰਚ ਨੀ ਵਧੀਆ ਹੁੰਦੀ ਇੰਨੀ।
ਓਕੇ।
ਹੋਰ
ਹੋਰ ਸਟੱਡੀ ਕਿਦਾ ਚੱਲ ਰਹੀ ਤੁਹਾਡੀ?
ਸਟੱਡੀ ਬਸ ਠੀਕ ਚੱਲਦੀ, ਹਾਲੇ ਤਾਂ ਐਡਮਿਸ਼ਨ ਲੈਣੀ ਅੱਗੇ
ੳਕੇ।
ਹਾਂਜੀ।
ਕੀ ਸੋਚ ਲੈ ਕੀ ਪੜ੍ਹਨਾ ਕੀ ਕਰਨਾ?
ਅਹ ਸੋਚਦੀ ਤਾਂ ਹਾਲੇ ਤੱਕ ਹੈਗੀ ਆ, ਹਾਲੇ ਤੱਕ ਕੁਛ ਸੋਚਿਆ ਨੀ ਫਾਈਨਲ, ਕਿ ਹਾਂ ਇਹ ਕਰ ਲ ਵੈਸੇ ਦੇਖਿਆ ਜਾਵੇ ਤਾਂ ਤਿੰਨ ਚਾਰ ਕੋਰਸ ਨੇ ਮੇਰੇ ਦਿਮਾਗ 'ਚ ਕਿ ਇਹ ਕਰ ਲਾ, ਉਹ ਕਰ ਲਾ, ਉਹ ਕਰ ਲਾ ਫੇ ਕੁੱਛ ਸਮਝ ਨੀ ਪੈਂਦੀ ਕੀ ਕਰਾਂ
ਅਤੇ ਕਿੱਥੇ ਤੱਕ ਸਟੱਡੀ ਹੋਊਗੀ ਤੁਹਾਡੀ ਹੁਨ ਕੰਪਲੀਟ?
ਮੇਰੀ ਹੁਣੇ ਪਲੱਸ ਟੂ ਹੋਈ ਆ ਹਲੇ
ਅਛਾ।
ਹਾਂਜੀ।
ਮੈਡੀਕਲ ਫੀਲਡ ਵਧੀਆ ਵੈਸੇ ਜਾਂ ਮੈਡੀਕਲ ਫੀਲਡ, ਜਾਂ ਫਿਰ
ਹਾਂਜੀ ਹਾਂ ਪਹਿਲੇ ਤੋਂ ਮੈਂ ਮਤਲਬ ਸਟ੍ਰਰੀਮ ਵੀ ਮੈਡੀਕਲ ਰੱਖੀ ਹੋਈ ਸੀਗੀ, ਤੇ ਪਲੱਸ ਟੂ ਚ ਵੀ ਮੈਂ ਸਾਇੰਸ ਰੱਖਿਆ ਹੋਇਆ ਸੀ, ਤੇ ਸਟਰੀਮ ਮੇਰੀ ਮੈਡੀਕਲ ਹੀ ਰੱਖੀ ਹੋਈ ਸੀ, ਮੈਥਸ ਮੈਂ ਰੱਖਿਆ ਨੀ ਹੋਇਆ ਸੀ ਕਿਉਂਕਿ ਆਪਾਂ ਨੂੰ ਪਤਾ ਸੀ ਅੱਗੇ ਜਾ ਕੇ ਆਪਾਂ ਮੈਡੀਕਲ ਫੀਲਡ 'ਚ ਹੀ ਜਾਣਾ
ਐ ਫਅਰ ਬੈਸਟ ਹੈ।
ਹਾਂਜੀ। ਤੇ ਫੇਰ
ਹਮ
ਹੁਣ ਅੱਗੇ ਸੋਚੀ ਜਾਂਦੀ ਹਾਂ ਕੀ ਕੀ ਕਰਾ, ਓਪਸ਼ਨ ਤਾਂ ਬਹੁਤ ਸਾਰੇ ਨੇ, ਮਾਰਕਸ ਵੀ ਵਧੀਆ ਆਏ ਨੇ ਐਡਮਿਸ਼ਨ ਵੀ ਹਰ ਜਗ੍ਹਾ ਮਿਲ ਰਹੀ ਆ। ਬਟ ਕੁਛ ਸਮਝ ਨੀ ਪੈ ਰਹੀ, ਕੀ ਕਰਾਂ ਤੇ ਕਿੱਥੇ ਲਵਾਂ ਐਡਮਿਸ਼ਨ? ਹਾਂਜੀ, ਪਹਿਲੇ ਮੈਂ ਸੋਚਿਆ ਨਾਨਕੇ ਰਹਿ ਲੈਂਦੀ ਹਾਂ ਮੇਰੇ ਫੇਰ ਨਾਨਕੇ ਵੀ ਅਗਲਾ ਕਿੰਨੇ ਦਿਨ ਰਹਿੰਦਾ ਨਾ, ਰਹਿਣਾ ਵੀ ਕਿਸੇ ਕਰੇ ਔਖਾ ਹੈ ਹੀ ਚੱਲ ਆਪਣੇ ਨਾਨਕੇ ਬੈਠਾ, ਇੰਨਾ ਵਧੀਆ ਵੀ ਨੀ ਲੱਗਦਾ ਹਨਾ-
ਉਹ ਤਾਂ ਹੈ ਈ ਨਾਨਕੇ ਵਾਲੇ ਵੀ ਥੜੇ ਦਿਨ ਦੇਖਦੇ ਆ, ਬਾਅਦ ਵਿੱਚ ਤਾਂ ਉਹ ਵੀ ਲੱਗ ਆਦੇ ਮਹੀਨੇ ਬਾਅਦ
ਹਾਂਜੀ, ਉਹੀ ਤਾਂ ਚਲੋ ਆਪਣੇ ਨਾਨਾ ਨਾਨੀ ਹੋਵਣ ਉਹ ਤਾਂ ਸਹਿਣ ਕਰ ਲੈਂਦੇ ਨੇ, ਬਟ ਜੋ ਮਾਮਿਆਂ ਦੀ ਘਰ ਵਾਲੀਆਂ ਹੁੰਦੀਆਂ ਉਹ ਤਾਂ ਨੀ ਸਹਿਣ ਕਰਦੀਆਂ ਨਾ
ਉਹ ਨੀ ਸਹਿਣ ਕਰਦੀਆ, ਗੱਲ ਇਹ ਗੱਲ ਸਹੀ ਹੈ ਤੁਹਾਡੀ
ਬਾਕੀ ਸਾਰੇ ਸਹਿਣ ਕਰ ਲੈਂਦੇ, ਮਾਮਾ ਕਿਉਂ ਨਾ ਹੋਵੇ ਨਾਨੀਆਂ ਕਿਉਂ ਨਾ ਹੋਉਣ, ਸਾਰੇ ਸਹਿਣ ਕਰ ਲੈਂਦੇ ਬਟ ਉਹ ਜੋ ਹੁੰਦੀਆਂ ਨੇ ਮੇਨ
ਸਹੀ ਗੱਲ ਹੈ ਕਿਉਂਕਿ ਫੇਰ ਨਾਨਾ ਨਾਨੀ ਜਾਣ ਤੋਂ ਬਾਅਦ ਤਾਂ ਫੇਿਰ ਉਹਨਾਂ ਦੀ ਚੱਲਦੀ ਹੈ ਨਾ ਘਰ ਦੇ ਵਿੱਚ ਮਾਮਾ ਦੀ ਵੀ ਨ ਚਲਦੀ
ਸਹੀ ਕਿਆ। ਇਸ ਕਰਕੇ ਫਿਰ ਮੈਂ ਸੋਚ ਰਹੀ ਹਾਂ ਮਤਲਬ ਕਿੱਥੇ ਰਹਿ ਕੇ ਕਰ ਲਈ ਵੀ ਸੁਖਾਲੀ ਰਹੇ ਤੇ ਜਿਥੇ- ਜਿਥੇ ਅਸੀਂ ਰਹਿੰਦੇ ਹਾਂ ਉੱਥੇ ਕੋਈ ਵ ਵਧੀਆ ਕੋਲਜ ਹੈ ਨਹੀਂ, ਦੇਖਿਆ ਜਾਵੇ ਤਾਂ
ਅੱਛਾ।
ਹਾਂਜੀ ਮੈਂ ਵੀ ਉਹੀ ਸੋਚਦੀ ਹਾਂ ਕਿਸੇ ਸਿਟੀ ਚ ਮੂਵ ਹੋ ਕੇ ਉੱਥੇ ਜਾ ਕੇ ਕਰ ਲਾ, ਹਨਾ ਉਹੀ ਬੈਸਟ ਰਹੋ ਫੇਰ
ਫੈਮਿਲੀ ਵਾਲਿਆਂ ਨੇ ਕਹਿ ਲ ਨਾ, ਫੈਮਿਲੀ ਨਾਲ ਤੁਹਾਡੇ ਐਡਜਸਟ ਹੋਊ, ਬੈਸਟ ੳਹੀ ਹੈ
ਫੈਮਿਲੀ ਤਾਂ ਨਹੀਂ, ਅਸੀਂ ਵੀ ਪਹਿਲੇ ਮਤਲਬ ਤੁਹਾਨੂੰ ਸੱਚੀ ਦੱਸਾਂ ਤਾਂ ਅਸੀਂ ਵੀ ਪਹਿਲੇ ਪੰਜਾਬ 'ਚ ਰਹਿੰਦੇ ਸੀਗੇ ਤੇ ਫੇਰ ਹੋਇਆ ਇਹ ਮਤਲਬ ਮੇਰੇ ਜੋ ਗ੍ਰੈਂਡ ਫਾਦਰ ਸੀ, ਮਤਲਬ ਦਾਦਾ ਜੀ ਸੀ ਜੋ ਮੇਰੇ ਤੇ ਉਹਨਾਂ ਦਾ ਕੰਮ ਫੇਰ ਮਹਾਰਾਸ਼ਟਰ 'ਚ ਸੀ। ਕਰਕੇ ਸਾਨੂੰ ਮਹਾਰਾਸ਼ਟਰ ਚ ਮੂਵ ਹੋਣਾ ਪਿਆ।
ਅੱਛਾ ਤੁਸੀਂ ਮਹਾਰਾਸ਼ਟਰ ਚ ਰਹਿਣੇ ਹੋ ਇਦਾ ਮਤਲਬ।
ਹਾਂਜੀ-ਹਾਂਜੀ ਉਦੋ ਤੋ ਹੁਣ ਤੱਕ ਹੁਣ ਅਸੀ ਮਹਾਰਾਸ਼ਟਰ ਚ ਹੀ ਰਹਿੰਨੇ ਹਾ ਹੋ ਗਏ ਪੱਚੀ-ਛੱਬੀ ਸਾਲ।
ਅੱਛਾ ਫੇਰ ਤੇ ਬੋਹਤ ਟੈਮ ਹੋ ਗਿਆ ਮਤਲਬ ਤੁਹਾਨੂੰ।
ਹਾਂਜੀ-ਹਾਂਜੀ ਵੈਸੇ ਸਾਰੇ ਸਾਡੇ ਰਿਲੇਟਿਵਸ ਨਾਨਕੇ ਨੂਨਕੇ ਸਾਰੇ ਸਾਡੇ ਪੰਜਾਬ ਨੇ ਅਸੀਂ ਬਸ ਉਰੇ ਹਾਂ।
ਅੱਛਾ ਜੀ ਪੰਜਾਬ ਤੋਂ ਕਿੱਥੋਂ ਕਰਦੇ ਬਿਲੋਂਗ।
ਅਹ ਮੈਂ ਲੁਧਿਆਣੇ ਤੋਂ।
ਓਕੇ।
ਹਾਂਜੀ ਮਲਬ ਮੇਰੇ ਨਾਨਕੇ ਲੁਧਿਆਣੇ ਨੇ ਬਾਕੀ ਸਾਰੇ ਪਾਪਾ ਦੇ ਰਿਲੇਟਿਵ ਵਗੈਰਾ ਖੰਨੇ ਨੇ।
ਓਕੇ ਲੁਧਿਆਣੇ ਕਿਹੜੀ ਜਗ੍ਹਾ?
ਅਹ ਲੁਧਿਆਣੇ ਚ ਕਾਦੀਆਂ ਪਿੰਡ ਪੈ ਜਾਂਦਾ।
ਠੀਕ ਹੈ-ਠੀਕ ਹੈ।
ਕੋਲੀ ਆ ਲੁਧਿਆਣੇ ਦੇ ਦਸ-ਪੰਦਰਾਂ ਮਿੰਟ ਲੱਗਦੇ ਆ ਬਸ।
ਹਾਂਜੀ-ਹਾਂਜੀ, ਹਾਂਜੀ।
ਜੀ ਤੇ ਫੇਰ ਸਾਡੀ ਸਾਰੀ ਪੜ੍ਹਾਈ ਵੀ ਉਰੇ ਹੋਈ ਆ ਮਹਾਰਾਸ਼ਟਰ ਵਿੱਚ ਸਾਰਾ ਕੁਛ ਉਰੇ ਹੋਇਆ। ਤੇ ਹੁਣ ਮਤਲਬ ਕਿੱਥੇ ਮੂਵ ਹੋਣ ਨੂੰ ਦੇਖਿਆ ਫੇਰ ਐਂ ਮਤਲਬ ਸੋਚੀ ਦਾ ਕਿ ਉਰੇ ਹੀ ਠੀਕ ਆ ਕਿੱਥੇ ਮੂਵ ਹੋਈਏ। ਤੁ ਪਾਪਾ ਦਾ ਵੀ ਕੰਮ ਤਾਂੰਦਾ ਉਰੇ ਸੈਟਲ ਆ।
ਇਹ ਗੱਲ ਤਾਂ ਉਹੀ ਹੈ ਨਾ ਜਿੱਥੇ ਇੰਨਾ ਟਾਈਮ ਨਿਕਲ ਕੱਢ ਲਿਆ ਹੁਣ ਫਿਰ ਉੱਥੋਂ ਦੀ ਦੁਬਾਰੇ ਵਾਪਸ ਪਿੱਛੇ ਮੁੜਨਾ ਔਖਾ ਹੋ ਜਾਂਦਾ।
ਹਾਂਜੀ-ਹਾਂਜੀ ਸਹੀ ਕਿਹਾ।
ਹੁਣ ਆਪਣੇ ਜਿਹੜੇ ਪੰਜਾਬੀ ਲਗਾ ਲੋ ਜਾਂ ਕੋਈ ਵੀ ਲਾ ਲੋ ਬਾਰ ਜਾਂਦੇ ਆ ਕੰਮ ਕਰਨ ਜਾਂਦੇ ਆ ਉਹ ਤਾਂ ਦੱਸ ਪੰਦਰਾਂ ਸਾਲ ਕੱਢ ਦਿੰਦੇ ਆ ਵਧੀਆ ਪੈਹਾ ਕਮਾ ਲੈਂਦੇ ਆ, ਸਭ ਕੁਛ ਕਰ ਲੈਂਦੇ ਹੈ ਕਹਿ ਤਾ ਦਿੰਦੇ ਆ ਕਿ ਕਿ ਹਾਂ ਅਸੀਂ ਦੱਸ ਪੰਦਰਾਂ ਸਾਲਾਂ ਬਾਦ ਅਸੀਂ ਵਾਪਸ ਜਾਣਾ ਪਰ ਕੋਈ ਨਹੀਂ ਆਉਂਦਾ ਵਾਪਸ ਕੋਈ ਹੁੰਦਾ ਲੱਖ ਦੇ ਵਿੱਚ ਇੱਕ ਬੰਦਾ ਜਿੜਾ ਵਾਪਸ ਆਊਗਾ ਨਹੀ ਤਾਂ ਕੋਈ ਵਾਪਸ ਆਏ ਖੁਸ਼ ਹੀ ਨੀ।
ਹਾਂਜੀ-ਹਾਂਜੀ। ਹੁਣ ਮੇਰਾ ਹੀ ਭਰਾ ਦੇਖ ਲੋ ਮੈਂ ਮੇਰੇ ਭਰਾ ਨੂੰ ਕਹਿੰਦੀ ਹਾਂ ਮਤਲਬ ਹੁੰਦਾ ਹੀ ਹੈ ਚੱਲ ਭੈਣ ਭਰਾ ਨੂੰ ਕਿ ਮੈਂ ਪਹਿਲਾਂ ਉਹਦੇ ਨਾਲ ਲੜਦੀ ਹੁੰਦੀ ਸੀ। ਬਟ ਹੁਣ ਮੈਂ ਉਹਨੂੰ ਕਹਿੰਦੀ ਹਾਂ ਕਿ ਯਾਰ ਤੂੰ ਇੱਕ ਟਾਈਮ ਆ ਕੇ ਮਿਲ ਕੇ ਤਾ ਜਾ ਤਿੰਨ ਸਾਲ ਹੋ ਗਿਆ ਹਨਾ। ਮੈਨੂੰ ਕਹਿੰਦਾ ਹੁਣ ਨੀ ਜੱਟ ਪੰਜਾਬ ਮੁੜਦਾ ਅੱਗੋ ਇਦਾ ਕਿਹ ਦਿੰਦਾ।
ਇਹ ਗੱਲ ਉਹੀ ਹੈ ਨਾ ਇੱਕ ਵਾਰੀ ਜਿਹੜਾ ਉੱਥੇ ਚਲਾ ਗਿਆ ਫੇਰ ਆਉਣਾ ਔਖਾ ਤੁਹਾਡਾ ਭਰਾ ਵੱਡਾ ਹੈ ਕਿ ਛੋਟਾ?
ਮੇਰੇ ਤੋਂ ਛੇ ਸਾਲ ਬੜਾ।
ਅੱਛਾ ਛੇਹ ਸਾਲ ਵੱਡਾ।
ਹਾਂਜੀ ਅਸੀਂ ਦੋਨੇ ਹੀ ਆ ਇੱਕ ਉਹ ਆ ਤੇ ਇੱਕ ਮੈਂ ਆ ਬਸ।
ਓਕੇ-ਓਕੇ।
ਹਾਂਜੀ।
ਸਹੀ ਹੈ। ਪਤਾ ਕੀ ੳਧੱਰ ਦੀ ਮੈਂ ਐਕਚੁਲੀ ਦੇਖਿਆ ਵੈਸੇ ਸਿਸਟਮ ਕਿ ਚਲੋ ਠੀਕ ਆ ਆਪਾ ਕਹਿੰਨੇ ਹਾ ਬਾਰ ਜਾਣਾ, ਬਾਰ ਜਾਣਾ ਪਰ ਬਾਰ ਜਾਣ ਤੋਂ ਬਾਦ ਅੱਗੇ ਜੇ ਆਪਾਂ ਫਿਊਚਰ ਸੋਚੀਏ ਨਾ ਕਿ ਬੱਚਿਆਂ ਦੀ ਇੱਥੇ ਲਾਈਫ ਹੈ ਜਿਹੜੀ ਉਹਨਾਂ ਦਾ ਬ ਬੱਚਿਆਂ ਦਾ ਰਹਿਣਾ ਸਹਿਣਾ ਉਹ ਉਰੇ ਸਹੀ ਨੀ ਹੈਗਾ ੳੱਥੇ ਬਾਰ।
ਹਾਂਜੀ ਤੁਹਾਨੂੰ ਮੈਂ ਉਹੀ ਕਹਿੰਦੀ ਹਾਂ ਮਤਲਬ ਦੇਖੋ ਹੁਣ ਮੇਰਾ ਜੋ ਭਰਾ ਵਾ ਉਹਨੇ ਲਵ ਮੈਰਿਜ ਕਰਉਣੀ ਹੈ ਠੀਕ ਆ। ਲਵ ਮੈਰਿਜ ਕਰਾਉਣ ਤੋਂ ਬਾਅਦ ਉਹਨੇ ਉਹ ਵੀ ਉਹੀ ਕਹਿੰਦਾ ਕਹਿੰਦਾ ਉਰੇ ਬੱਚੇ ਮਤਲਬ ਬਸ ਥੋੜਾ ਟਾਈਮ ਆਪਦੇ ਕੋਲ ਰੱਖੋ ਉਹ ਤੋਂ ਬਾਦ ਬੱਚੇ ਆਪਦਾ-ਆਪਦਾ ਸੈਟਲ ਹੋ ਜਾਂਦੇ ਨੇ ਉਰੇ।
ਹਾਂਜੀ, ਬਾਕੀ ਬੱਚਿਆਂ ਲਈ ਉਹ ਇਨਵਾਇਰਮੈਂਟ ਜਿਹੜਾ ਉਹ ਦੇਖ। ਖੀ ਇਹ ਨਾ ਉਹ ਪੰਜਾਬ ਦੇ ਅਕੋਡਿੰਗ ਜਾਂ ਇੰਡੀਆ ਦੇ ਅਕੋਡਿੰਗ ਤਾਂ ਉਹ ਜਿਹੜਾ ਇਨਵਾਇਰਮੈਂਟ ਐ ਬੱਚਿਆਂ ਦੀ ਉਹ ਕੋਈ ਵਧੀਆ ਨੀ ਹੈਗਾ ਕਿਉਂਕਿ ਇੱਧਰ ਦੇ ਬੱਚਿਆਂ ਨੇ ਜਿਹੜੇ ਉਹ ਬਹੁਤ ਜ਼ਿਆਦਾ ਐਡਵਾਂਸ ਮੰਨ ਲਓ। ਕਿਹ ਲਈਏ ਕਿ ਬਚਪਨ ਤੋਂ ਹੀ ਬਹੁਤ ਜ਼ਿਆਦਾ ਹੁੰਦੇ ਐ ਫਰੀ ਮੰਡ ਹੁੰਦੇ ਆ।
ਅਟਰੈਕਟਿਵ ਹੁੰਦੇ ਨੇ ਜ਼ਿਆਦਾ ਹਾਂਜੀ-ਹਾਂਜੀ ਸਹੀ ਕਿਹਾ। ਹੂੰ ਮਤਲਬ ਐਵੇਂ ਵੀ ਹੈ ਮਤਲਬ। ਜੇ ਬਾਹਰ ਆਪਾਂ ਗਏ ਹਾਂ ਤਾਂ ਉੱਥੇ ਸਟ੍ਰਗਲਸ ਵੀ ਬੋਤ ਨੇ ਇਹ ਨੀ ਕੋਈ ਆਪਣੇ ਬੈਠੇ ਬਿਠਾਈ ਰੋਟੀ ਦਿੰਦਾ
ਨਈ-ਨਈ ਬੈਠੇ ਬੈਠਾਈਏ ਇੱਥੇ ਤਾਂ ਇਹ ਸਿਸ ਤਾਂ ਮੈਂ, ਜੇ ਤੁਸੀਂ ਆਪਣਾ ਘਰ ਲਿਆ ਹੋਇਆ ਠੀਕ ਐ ਜੇ ਰੈਂਟ ਤੇ ਵੀ ਏ ਘਰ ਲੈਣ ਦੀ ਗੱਲ ਸੋਚਿਏ ਰੈਂਟ 'ਤੇ ਵੀ ਐ, ਤੁਹਾਨੂੰ ਜਿੰਨੇ ਘਰ ਦੇ ਵਿੱਚ ਮੈਂਬਰ ਏ ਨਾ ਸਾਰਿਆਂ ਨੂੰ ਕੰਮ ਕਰਨਾ। ਪੈਣਾ ਤਾਂ ਕਿ ਅੱਜ ਤੁਹਾਡਾ ਗੁਜ਼ਾਰਾ ਹੋਊਗਾ।
ਹਾਂਜੀ-ਹਾਂਜੀ, ਸਹੀ ਕਿਹਾ ਮਤਲਬ ਸਟਰਗਲਸ ਵੀ ਬਹੁਤ ਨੇ ਮਿਹਨਤ ਵੀ ਬੋਤ ਕਰਨਾ ਪੈਂਦਾ ਹੈਨਾ।
ਹਾਂਜੀ, ਇੰਡੀਆ ਵਾਸਤੇ ਇੰਡੀਆ ਹਾਂਜੀ, ਇੰਡੀਆ ਆਲਾ ਹਿਸਾਬ ਨੀ ਹੈਗਾ ਵੀ ਇੱਕ ਬੰਦਾ ਕੰਮ ਕਰੀ ਜਾਊਗਾ ਤੇ ਸਾਰੇ ਬੈਠੇ ਪਿੱਛੇ ਬਹਿ ਕੇ ਖਾਣਗੇ। ਉਹ ਬਾਹਰ ਨਹੀਂ ਚੱਲਦਾ ਕਿਉਂਕਿ ਜੇ ਬੰਦਾ ਇੱਕ ਬੰਦਾ ਜੇ ਕੰਮ ਕਰੇਗਾ ਤਾਂ ਉਹਦਾ ਸਾਰਾ ਹੀ ਉਹ ਜੇ ਇੱਕ ਵੀ ਇੱਕ ਰੁਪਆ ਵੀ ਉਹਨੂੰ ਸੇਵਿੰਗ ਨਹੀਂ ਹੋਣੀ ਫਿਰ ਉਹਦੇ ਬਾਹਰ ਜਾ ਦਾ ਫਾਇਦਾ ਕੀ ਐ?
ਹਾਂਜੀ-ਹਾਂਜੀ ਉਹੀ ਤਾਂ ਹੀ ਤਾਂ ਕਹਿੰਦੇ ਹੁਣ ਮਤਲਬ ਮੇਰੇ ਜਿੰਨੇ ਵੀ ਰਿਲੇਟਿਵਸ ਨੇ ਕੋਈ ਬਾਹਰ ਬੈਠੇ ਨੇ ਉਹਨਾਂ ਨੇ ਆਪਦੀਆਂ ਘਰ ਆਲੀਆਂ ਨੂੰ ਵੀ ਸੱਦ ਲਿਆ ਕਿ ਤੁਸੀਂ ਵੀ ਆਓ, ਤੁਸੀਂ ਵੀ ਉਰੇ ਮਿਹਨਤ ਕਰੋ। ਇੱਕ ਇਕੱਲੇ ਬੰਦੇ ਦਾ ਕੰਮ ਨੀ ਉਰੇ ਕੰਮ ਕਰਨਾ।
ਠੀਕ ਐ।
ਹਾਂਜੀ।
ਸਹੀ ਐ ਜੀ।
ਹਾਂਜੀ-ਹਾਂਜੀ ਚਲੋ ਠੀਕ ਆ ਫੇਰ ਮੈਂ ਕਰਦੀ ਤੁਹਾਨੂੰ ਬਾਦ ਚੋ ਗੱਲ ਠੀਕ ਆ।
ਠੀਕ ਏ ਜੀ ਠੀਕ ਏ ਜੀ ਓਕੇ ਜੀ ਸਸ ਸ੍ਰੀ ਅਕਾਲ।
ਹੈਲ